ਹੈਲੋ।
ਹੈਲੋ ਹਾਂਜੀ, ਸਾਸਰੀਆਕਾਲ।
ਸਾਸੀਕਾਲ ਜੀ ਹੋਰ ਕਿਵੇਂ ਓ ਜੀ?
ਹਾਂਜੀ ਮੈਂ ਬੋਤ ਵਦੀਆ ਤੁਸੀਂ ਸੁਣਾਓ ਕਿਵੇਂ ਓ?
ਹਾਂਜੀ-ਹਾਂਜੀ, ਹੋਰ ਦੱਸੋ ਥੋਡੀ ਫੈਮਲੀ ਕੀਦਾਂ?
ਹਾਂਜੀ ਸਾਡੇ ਘਰੇ ਸਾਰੇ ਬੋਤ ਵਦੀਆ ਤੁਸੀਂ ਸੁਣਾਓ ਹੋਰ ਕੀ ਕਰਦੇ ਪੇ ਓ?
ਕੁਛ ਨੀ ਬਸ ਪਏ ਸੀਗੇ, ਤੁਸੀਂ ਕੀ ਕਰਦੇ ਖਾਣਾ ਖਾ ਲਿਆ?
ਹਾਂਜੀ-ਹਾਂਜੀ ਹੁਣੇ ਬਨਾਏਆ ਸੀ ਤੇ ਖਾ ਵੀ ਲਿਆ।
ਅੱਛਾ, ਮੈਂ ਏ ਪੁੱਛਦੀ ਸੀ ਥੋਨੂੰ ਸੋਸ਼ਲ-ਮੀਡੀਆ ਤੇ ਹਨਾ ਵੀ ਤੁਸੀਂ ਕੀਦਾਂ ਦਾ ਕੁੱਛ ਦੇਖਦੇ ਓ ਸੋਸ਼ਲ ਮੀਡੀਆ ਤੇ ਕਿੰਨਾ ਕੁਛ ਆਦਾਂ, ਕਿੰਨਾ ਗ਼ਲਤ ਆਦਾਂ, ਸੋਸ਼ਲ ਮੀਡੀਆ ਤੇ। ਅੱਜ-ਕੱਲ ਮਤਲਬ ਕੀ ਸ਼ੋਸ਼ਲ ਮੀਡੀਆ ਆਲੇ ਛੋਟੀ-ਛੋਟੀ ਚੀਜ਼ ਨੂੰ ਵੀ ਵਾਇਰਲ ਕਰ ਦਿੰਦੇ ਆ।
ਹਾਂਜੀ ਬਿਲਕੁਲ ਸਈ ਗੱਲ ਕੈੰਦੇ ਪਏ ਓਂ, ਕੋਈ ਫੇਕ ਨਿਊਜ਼ ਹੁੰਦੀ ਐ ਓ ਇਤਨੀ ਜਲ ਦੀ ਵਾਇਰਲ ਹੋ ਜਾਂਦੀ ਏ।
ਹਾਂਜੀ।
ਸੋਸ਼ਲ ਮੀਡੀਆ ਦੇ ਜਿੰਨੇ ਕ ਫੈਦੇ ਨੇ, ਓਨੇ ਏਦੇ ਨੁਕਸਾਨ ਵੀ ਬੋਤ ਜਾਦਾ ਨੇ।
ਹਾਂਜੀ ਸੋਸ਼ਲ ਮੀਡੀਆ ਆਲੇ ਬੱਚਿਆਂ ਨੂੰ ਵਿਗਾੜਦੇ ਵੀ ਆ, ਸੋਸ਼ਲ ਮੀਡੀਆ ਆਲੇ ਮਤਲਬ ਕੀ ਸਈ ਸਲਾਅ ਵੀ ਆਪਾਂ ਨੂੰ ਦਿੰਦੇ ਆ। ਕੁਛ ਕੁ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਵੀ ਓ ਗ਼ਲਤ ਵੀ ਦੱਸਦੇ ਆ।
ਹਾਂਜੀ-ਹਾਂਜੀ ਬਿਲਕੁਲ ਸਈ ਕਿਆ।
ਸੋਸ਼ਲ ਮੀਡੀਆ ਤੇ ਹੁਨ ਤੁਸੀਂ ਦੇਖ ਲੋ ਕਿੰਨਾ ਕੁਛ ਆਂਦਾ, ਕਿੰਨਾ ਕੁਛ ਗਲਤ ਆਂਦਾ ਵਾ। ਅੱਜ-ਕੱਲ ਥੋਨੂੰ ਪਤਾ ਈ ਆ ਬੱਚੇ ਫੋਨ ਦੇਖਦੇ ਆ ਸੋਸ਼ਲ ਮੀਡੀਆ ਤੇ ਫਿਰ ਥੋਨੂੰ ਪਤਾ ਬੱਚੇਆਂ ਦੇ ਦਮਾਗ ਤੇ ਵੀ ਓਹੀ ਕੁਛ ਜਾਂਦਾ ਵਾ।
ਹਾਂਜੀ-ਹਾਂਜੀ ਬੱਚੇਆਂ ਦੇ ਦਿਮਾਗ ਤੇ ਬਿਲਕੁਲ ਸਈ ਕਿਆ ਤੁਸੀਂ ਅੱਜ-ਕੱਲ ਜੋ ਕਨਟੈਂਟ ਬਨਾਂਦੇ ਨੇ ਓ ਵੇਖ ਦੀ ਨੀ ਕਿਵੇਂ-ਕਿਵੇਂ ਦਾ ਕਨਟੈਂਟ ਬਨਾ ਦਿੰਦੇ ਨੇ ਕਿਓਂਕਿ ਹਰ ਏਜ ਗਰੁੱਪ ਅੱਜ ਦੇ ਟਾਈਮ ਚ ਸੋਸ਼ਲ ਮੀਡੀਆ
ਤੇ ਕਿੱਥੇ ਹਾਂਜੀ ਅੱਜ-ਕੱਲ ਥੋਨੂੰ ਪਤਾ ਐ ਛੋਟੇ-ਛੋਟੇ ਬੱਚੇ ਵੀ ਫੋਨ ਦੇਖਦੇ-ਦੇਖਦੇ ਆ। ਤੇ ਸੋਸ਼ਲ ਮੀਡੀਆ ਆਲੇ ਏ ਨੀ ਸੋਚਦੇ ਕੀ ਹਾਂ ਬੱਚੇ ਵੀ ਦੇਖਦੇ ਆ ਜਾਂ ਕੁੜੀਆਂ ਵੀ ਦੇਖਦੀਆਂ ਵਾ ਹੁਨ ਅਸੀਂ ਕਿਓਂ ਐਨਾ ਗੰਦ ਪਾਨੇ ਆਂ ਸੋਸ਼ਲ ਮੀਡੀਆ ਤੇ।
ਹਾਂਜੀ ਬਿਲਕੁਲ ਸਈ ਗੱਲ ਏ ਸੋਸ਼ਲ ਮੀਡੀਆ ਦੇ ਫੈਦੇ ਵੀ ਬੜੇ ਨੇ ਜਦ ਨਵਾਂ-ਨਵਾਂ ਆਏਆ ਸੀ। ਏਦੇ ਬਹੁ ਜਾਦਾ ਫ਼ਾਇਦੇ ਨੇ ਹੁਨ ਤੁਸੀਂ ਲਾ ਲੋ ਕਿਸੇ ਚੀਜ਼ ਦੀ ਕੁਛ ਵੀ ਆਪਾਂ ਜਾਣਕਾਰੀ ਚਾਈਦੀ ਐ ਕੋਈ ਰੈਸ ਪੀ ਪੁੱਛਨੀ ਐ ਕੁਛ ਵੀ ਤੁਸੀਂ ਯੂਟਿਊਬ ਤੋਂ ਸਰਚ ਕਰ ਲੋ, ਹੁਨ ਤੇ ਨਵਾਂ ਚੈਟ ਜੀ ਪੀ ਟੀ ਵੀ ਆ ਗੇਆ।
ਹਾਂਜੀ।
ਤੁਸੀਂ ਹਰ ਤਰਾਂ ਦਾ ਕੁਅਸ਼ਨ ਵਗੈਰਾ ਪੁੱਛ ਸਕਦੇ ਓ ਜਿੰਨੀ ਸਾਨੂੰ ਜਾਨਕਾਰੀ ਦਿੰਦਾ ਲੇਕਿਨ ਟਾਈਮ ਦੇ ਨਾਲ ਤਾਂ ਬੜੇ ਜਾਦਾ ਨੁਕ ਸਾਨ ਵੀ ਨੇ। ਸਗੋਂ ਪਿੱਛੇ ਮੇਰੀ ਇੱਕ ਫਰੈਂਡ ਨਾਲ ਬਹੁ ਜਾਦਾ ਫਰੋਡ ਜਾ ਹੋ ਗੇਆ। ਤੇ ਮੇਰੀ ਇੱਕ ਸੇਲੀ ਸੀ ਤੇ ਐਵੇਂ ਕੋਈ ਐਪ ਜਾਂ ਆਪਨੇ ਫੋਨ ਚ ਡਾਊਨਲੋਡ ਕੀਤਾ ਹੁਨ ਐ ਪਤਾ ਨੀ ਕਿੱਥੋਂ ਓਨੇ ਡਾਊਨਲੋਡ ਕੀ ਤਾ ਤੇ ਪਤਾ ਨੀ ਓਦੇ ਫੋਨ ਚੋ ਸਾਰਾ ਐਕਸੈਸ ਓਨਾਂ ਕੋਲ ਚਲਾ ਗੇਆ ਯਾਨੀ ਵਟਸਐਪ ਤੇ ਚਲੋ ਮੰਨੇਆ ਹੈਕ ਹੁੰਦਾ ਲੇਕਿਨ ਓਦੇ ਫੋਨ ਦੀ ਗੈਲਰੀ ਦਾ ਵੀ ਸਾਰਾ ਐਕਸੈਸ ਚਲਾ ਗੇ ਯਾਨੀ ਓਦੀ ਫੋਟੋਜ਼ ਵਗੈਰਾ ਸਾਰਾ ਏ ਚਲਾ ਗੇਆ। ਤੇ ਓਸ ਤੋਂ ਬਾਦ ਓਦੀ ਫੋਟੋਆਂ ਦਾ ਗਲਤ ਜਨਰੇਟ ਕਰਕੇ ਤੁਆਨੂੰ ਪਤਾ ਅੱਜ ਦੇ ਟੈਮ ਚ ਏ ਆਈ ਕਿੰਨਾ ਕ ਚੱਲ ਗੇਆ ਤੇ ਏ ਆਈ ਨਾਲ ਓ ਹਾਂਜੀ-ਹਾਂਜੀ। ਜੀ ਓਦੀ ਫੋਟੋਆਂ ਜਨਰੇਟ ਕਰਕੇ
ਦੇ ਆ
ਹਾਂਜੀ-ਹਾਂਜੀ ਬਹੁ ਜਾਦਾ, ਓ ਤੇ ਫਿਰ ਇੰਨਾ ਜਾਦਾ ਪਰੇਸ਼ਾਨ ਹੋ ਗਈ ਫੇਰ ਓਨਾਂ ਨੇ ਪੁਲਿਸ ਕੰਪਲੇਨ ਕਰਾਈ ਤੇ ਪੁਲਿਸ ਆਲੇ ਕੈਂਦੇ ਤੁਸੀਂ ਤੇ ਸਾਈਬਰ ਤੇ ਕੰਪਲੇਨ ਕਰਾਓ, ਸਾਈਬਰ ਵਾਲੇ ਕੈਂਦੇ ਕੇ ਤੁਸੀਂ ਸਾਈਟ ਤੇ ਕੰਪਲੇਂਨ ਕਰਦਾਂਗੇ ਕੇ ਕੱਲ ਨੂੰ ਤੁਆਨੂੰ ਕੋਈ ਆ ਕੇ ਗੱਲ ਨਾ ਕਰੇ ਕੇ ਤੁਸੀਂ ਕੀਤੀ ਐ ਹਰਕਤ, ਪਰ ਹੁਨ ਕਰ ਵੀ ਕੀ ਸਕਦੇ ਨੇ।
ਹਾਂਜੀ। ਸੋਸ਼ਲ ਮੀਡੀਆ ਤੋਂ ਥੋਨੂੰ ਪਤਾ ਏ ਆਈ ਨਾਲ ਬੋਤ ਕੁਛ ਹੁੰਦਾ ਵਾ ਅੱਜ-ਕੱਲ ਏ ਆਈ
ਹਾਂਜੀ-ਹਾਂਜੀ।
ਹੁਣ ਦੇਖਲੋ ਏ ਆਈ ਮਤਲਬ ਕਿ ਕੱਪੜੇ ਚੇਂਜ ਕਰਦਾ ਵਾ।
ਹਾਂਜੀ, ਬਿਲਕੁਲ।
ਏ ਆਈ ਕਿੰਨਾ ਕੁਛ ਕਰਦਾ ਵਾ।
ਸਹੀ ਗੱਲ ਹੈ।
ਏ ਆਈ ਨਾਲ ਤੁਸੀਂ ਦੇਖਿਆ ਹੀ ਆ, ਏ ਆਈ ਨਾਲ ਨਾ ਮਤਲਬ ਕਿ ਕਿਸੇ ਨੇ ਅੰਮ੍ਰਿਤਸਰ 'ਚ ਗੁਰਦੁਆਰਾ ਨਹੀਂ, ਜਿਹੜਾ ਬਣਿਆ ਗੋਲਡਨ ਟੈਂਪਲ ਕਿਸੇ ਨੇ ਏ ਆਈ ਨਾਲ ਉਹਨੂੰ ਵੀ ਢਾਹ ਤਾ ਸੀਗਾ।
ਅੱਛਾ! ਮੈਂ ਨੀ ਵੇਖਿਆ ਸੀ ਐ ਵਲਾ।
ਹਾਂਜੀ, ਸੋਸ਼ਲ ਮੀਡੀਆ 'ਤੇ ਬਹੁਤ ਰੀਲ ਵਾਇਰਲ ਹੋਈ ਸੀ ਇਹ।
ਅੱਛਾ, ਇਹ ਤਾਂ ਗਲਤ ਗੱਲ ਏ ਨਾ! ਪਰ ਇਹੀ ਨਾ, ਸਾਡੇ ਜੇ ਬੰਦੇ ਜਿਨਾਂ ਲਈ ਬਣਾਇਆ ਗਿਆ, ਅਸੀਂ ਇਹਦਾ ਗ਼ਲਤ ਯੂਜ਼ ਕਰਦੇ ਹਾਂ।
ਅੱਜ-ਕੱਲ੍ਹ ਤਾਂ, ਅੱਜ-ਕੱਲ੍ਹ ਤਾਂ ਨਾ ਗੁਰੂਆਂ ਨੂੰ ਵੀ ਨੀ ਛੱਡ ਦੇ ਗੁਰੂ ਗੋਬਿੰਦ ਸਿੰਘ ਦੀ ਵੀ ਇੰਨੀ ਗੰਦੀ ਵੀਡੀਓ ਬਣਾਈ ਹੋਈ ਸੀਗੀ।
ਅੱਛਾ, ਹਾਂਜੀ-ਹਾਂਜੀ ਮੈਂ ਵੇਖਿਆ ਸੀ, ਇੰਸਟਾ ਤੇ ਮੈਂ ਉਹਦੀ ਰੀਲ ਵੇਖੀ ਸੀ, ਬੜੀ ਜ਼ਿਆਦਾ ਵਾਇਰਲ ਹੋਈ ਸੀ ਉਹ।
ਹਾਂਜੀ, ਸੋਸ਼ਲ ਮੀਡੀਆ ਤੇ ਰੱਬ, ਰੱਬ ਤੋਂ ਵੀ ਨਹੀਂ ਹੈ, ਤੁਹਾਨੂੰ ਪਤਾ ਅੱਜ-ਕੱਲ੍ਹ ਲੋਕੀ ਰੱਬ ਤੋਂ ਵੀ ਨਹੀ ਡਰਦੇ ਹੈਗੇ।
ਹਾਂਜੀ, ਪਤਾ ਨੀ ਇਹਨਾਂ ਦੇ ਦਿਮਾਗ 'ਚ ਐਸਾ ਕੀ ਚੱਲਦਾ ਰਹਿੰਦਾ।
ਹਾਂਜੀ, ਦੇਖਲੋ ਹਨਾ ਅੱਜ ਆਪਾਂ ਕਿਸੇ ਦੀ ਧੀ-ਭੈਣ ਦੀਆਂ ਫੋਟੋਜ਼ ਰੀਲਸ ਬਣਾਵਾਂਗੇ ਆਪਣੇ ਘਰੇ ਵੀ ਧੀ ਪੈਣਜ਼ ਹੇਗੀਆ ਵਾ।
ਹਾਂਜੀ, ਬਿਲਕੁਲ ਸਹੀ ਗੱਲ ਹੈ, ਲੇਕਿਨ ਅੱਜ ਕੱਲ੍ਹ ਇਹ ਸੋਚਦੇ ਨੀ ਨਾ।
ਹਾਂਜੀ, ਕੀ ਏ ਨਹੀ ਦੇਖਦੇ ਵੀ ਸਾਡੇ ਅੱਜ ਅਸੀਂ ਕਿਸੇ ਦੀ ਧੀ-ਭੈਣ ਦਿਆ ਫੋਟੋਜ਼ ਜਾਂ ਵੀ ਰੀਲਜ਼ ਵਾਇਰਲ ਕਰਾਂਗੇ, ਕੱਲ ਨੂੰ ਕੋਈ ਸਾਡੀ ਧੀ-ਭੈਨ ਦੀ ਫੋੋ ਟੋ ਰੀਲ ਵਾਇਰਲ ਕਰ ਸਕਦਾ ਵਾ।
ਹਾਂਜੀ, ਬਿਲਕੁਲ ਸਹੀ ਗੱਲ ਕਹਿੰਦੇ ਹੋ ਤੁਸੀਂ।
ਪਹਿਲਾਂ ਤੁਸੀਂ ਦੇਖਲੋ ਕਿੰਨੀ ਰਿਸਪੈਕਟ ਕਰਦੇ ਸੀ ਕੁੜੀਆਂ ਦੀ ਹੁਣ ਦੇਖਲੋ ਤੁਸੀਂ।
ਹਾਂਜੀ, ਬਿਲਕੁਲ ਸਹੀ ਗੱਲ ਹੈਗੀ।
ਹੁਣ ਕੁੜੀਆਂ ਦੀ ਰਿਸਪੈਕਟ ਨਹੀ ਕਰਦੇ, ਕੁੜੀ ਇੱਥੋਂ ਤੱਕ ਨਾ ਕੁੜੀ ਸੇਵ ਨਹੀ ਹੈਗੀਗੀ। ਕੁੜੀ ਮਤਲਬ ਕਿ ਕਲੀ ਕਿਤੇ ਬਾਹਰ ਜਾ ਨਹੀ ਸਕਦੀ। ਅੱਜ-ਕੱਲ੍ਹ ਤੁਹਾਡੇ ਸਾਹਮਣੇ ਛੋਟੇ ਛੋਟੀਆਂ-ਛੋਟੀਆਂ ਬੱਚਿਆਂ ਨੂੰ ਨੀ ਬਖਸ਼ਦੇ ਹੈਗੇ ਗੇ।
ਹਾਂਜੀ-ਹਾਂਜੀ ਬਿਲਕੁਲ ਸਹੀ।
ਤੁਸੀਂ ਦੇਖੀ ਹੋਣੀ ਆ, ਗੰਗਾ ਨਗਰ ਦੀ ਇੱਕ ਰੀਲ ਆਾਈ ਆ ਤੇਰਾਂ ਸਾਲ ਦੀ ਕੁੜੀ ਦੀ।
ਨਹੀਂ ਨਹੀਂ, ਮੈਂ ਨੀ ਵੇਖੀ ਉਹ ਰੀਲ।
ਹਾਂਜੀ, ਇੰਸਟਾ 'ਤੇ ਬਹੁਤ ਵਾਇਰਲ ਹੁੰਦੀ ਪਈ ਐ, ਤੇਰਾਂ ਸਾਲ ਦੀ ਕੁੜੀ ਦੀ ਰੀਲਜ਼।
ਅੱਛਾ-ਅੱਛਾ ਕਿਉਂ, ਕੀ ਹੋਇਆ ਸੀ?
ਉਹਨਾਂ ਦਾ ਨਾ ਮਤਲਬ ਕਿ ਕਿਸੇ ਨੇ ਰੇਪ ਕੀਤਾ ਸੀਗਾ।
ਅੱਛਾ-ਅੱਛਾ।
ਹਾਂਜੀ, ਤੇਰਾਂ ਸਾਲ ਦੀ ਕੁੜੀ ਦੇ ਨਾਲ ਦੇਖ ਲੋ ਤੀਹ ਬੰਦਿਆਂ ਨੇ।
ਅੱਛਾ!
ਹਾਂਜੀ, ਤੇਰਾਂ ਸਾਲ ਦੀ ਕੁੜੀ ਸੀ, ਨਾਲੇ ਦੇਖ ਲਓ ਤੁਸੀਂ, ਤੇਰਾਂ ਸਾਲ ਦਾ ਬੱਚਾ ਕਿੱਡਾਂ ਕੁ ਹੁੰਦਾ ਵਾ।
ਹਾਂਜੀ, ਅੱਛਾ, ਮੈਂ ਤੇ ਆ ਹੁਨ ਸੁਣੀ, ਮੈਂ ਨੀ ਐ ਨਿਊਜ਼ ਦੇਖੀ ਕਿਉਂਕਿ ਮੈਂ ਤੇ ਸੋਸ਼ਲ ਮੀਡੀਆ ਬੋਤ ਜਾਦਾ ਘੱਟ ਯੂਜ ਕਰਦੀ ਆ।
ਬੋਤ ਵਾਇਰਲ ਹੋਈ ਐ ਏ ਰੀਲਜ਼ ਦੇਖਿਓ ਤੁਸੀਂ ਇੰਸਟਾ ਖੋਲ ਕੇ।
ਹਾਂਜੀ-ਹਾਂਜੀ, ਮੈਂ ਦੇਖਾਂਗੀ ਇੰਸਟਾ ਤੇ।
ਹਾਂਜੀ, ਬੋਤ ਮਤਲਬ ਕਿ ਲੋਕੀ ਹੁਨ ਇਨਸਾਫ਼ ਕੈਂਦੇ ਵੀ ਮਤਲਬ ਕਿ ਸਾਡੇ ਦੇਸ਼ ਚ ਈ ਨੀ ਕੁੜੀਆਂ ਸੇਵ ਹੈਗੀਆਂ ਮੰਨ ਲਓ -
ਸਈ ਗੱਲ ਏ।
ਤੇ ਕੁੜੀਆਂ ਫੇਰ ਸੇਵ ਕਿੱਥੇ ਹੋਣਗੀਆਂ, ਲੋਕੀ ਕੈਂਦੇ ਫੇਰ ਅਸੀਂ ਆਪਦੀਆਂ ਕੁੜੀਆਂ ਨੂੰ ਘਰੇ ਬਿਠਾ ਕੇ ਰੱਖਦੇ ਆ ਦੇਖਲੋ। ਅੱਜ ਕੱਲ੍ਹ ਦੀ - ਛੋਟੀਆਂ-ਛੋਟੀਆਂ ਕੁੜੀਆਂ ਕੱਲੀਆਂ ਬਾਅਰ ਨੀ ਜਾ ਸਕਨੀ, ਛੋਟੀਆਂ ਛੱਡੋ ਤੁਸੀਂ ਅੱਜ- ਕੱਲ ਵੱਡੀਆਂ ਕੁੜੀਆਂ ਵੀ ਨੀ ਬਾਅਰ ਜਾ ਸਕਦੀਆਂ।
ਸਈ ਗੱਲ ਏ, ਪਰ ਕੁੜੀਆਂ ਨੂੰ ਤੇ ਬਾਅਰ ਜਾਣਾ ਈ ਪੈਂਦੈ ਅਪਨੀ ਪੜ੍ਹਾਈ ਲਈ।
ਹਾਂਜ ਜੀ- ਹਾਂਜੀ, ਹੁਨ ਤੁਸੀਂ ਕੋਲਕਾਤਾ ਦੀ ਇੱਕ ਰੀਲਜ਼ ਦੇਖੀ ਹੋਣੀ ਐ ਜੇੜੀ ਡਾਕਟਰ ਸੀਗੀ।
ਹਾਂਜੀ-ਹਾਂਜੀ, ਹਾਂ ਓ ਵੀ।
ਓ ਉਂਦਾ ਦੇਖਲੋ। ਤੁਸੀਂ ਹੋਸਪਿਟਲ ਚ ਕੰਮ ਕਰਦੀ ਸੀ ਓ ਨਾਈਟ ਡਿਊਟੀ ਸੀਗੀ, ਉਂਦੇ ਨਾਲ ਕੀ ਕੀਤਾ ਦੇਖੋ ਓਨਾਂ ਨੇ।
ਸਈ ਗੱਲ ਏ, ਹੁਨ ਤੇ ਬੰਦਾ ਅਪਨੀ ਵਰਕ ਪਲੇਸ- ਤੇ ਵੀ ਸੇਫ ਨੀ ਹੈਗਾ, ਜਿੱਥੇ ਓ ਕੰਮ ਕਰਦਾ ਉਸ ਜਗ੍ਹਾ ਤੇ ਵੀ ਸੇਫ ਨੀ ਹੈਗਾ।
ਮੰਨ ਲਓ ਹਣਾ ਦੁਸ਼ਮਣੀ ਆ, ਤੁਸੀਂ ਘਰਦਿਆਂ ਣਾ ਦੁਸ਼ਮਣੀ ਕੱਢ ਲਓ। ਕਿਉਂ ਕਿਸੇ ਦੀ ਧੀਆਂ ਨੂੰ ਤਕਲੀਫ਼ ਦਿੰਦੇ ਓ।
ਬਿਲਕੁਲ ਸਈ ਗੱਲ ਏ।
ਫਿਰ ਹਣਾ, ਮਾਂ -ਪਿਓ ਨੂੰ ਵੀ ਹਰਟ ਹੁੰਦਾ ਵਾ, ਵੀ ਸਾਡੀ ਧੀ ਨਾਲ ਆ ਕੁਛ ਹੋਇਆ ਵਾ।
ਸਈ ਗੱਲ ਏ। ਫੇਰ ਕੁੜੀਆਂ ਗਲਤ ਸਟੈਪ ਵੀ ਚੱਕ ਲੈਂਦੀਆਂ ਨੇ, ਅੱਧੀਆਂ ਤੇ ਸੁਸਾਈਡ ਈ ਕਰ ਲੈਂਦੀਆਂ ਨੇ, ਡਿਪਰੈਸ਼ਨ ਤੇ ਚਲੇ ਜਾਣਾ, ਸ ਸਟ੍ਰੈੱਸ ਲੈ ਲੈਣਾ ਇੰਨਾ ਜਾਦਾ।
ਹਾਂਜੀ। ਅੱਜ ਕੱਲ ਨਾ ਕੁੜੀਆਂ ਸੱਚੀ ਸੇਵ ਨੀ ਹੈਗੀਆਂ ਮਤਲਬ ਕਿ- ਬਾਅਰ ਤਾਂ ਚਲੋ ਮੰਨਿਆ ਸੀਗਾ ਕੁੜੀਆਂ ਸੇਵ ਨਈ ਆ। ਅੱਜ ਕੱਲ੍ਹ ਚ ਪੰਜਾਬ ਚ ਵੀ ਕੁੜੀਆਂ ਸੇਵ ਨੀ ਹੈਗੀਆਂ ਗੀਆਂ।
ਹਾਂਜੀ, ਬਿਲਕੁਲ ਸਈ ਕੈਂਦੇ ਬੇ ਓ ਤੁਸੀਂ।
ਤੁਸੀਂ ਦੇਖ ਲਓ ਸਰਕਾਰ ਅਪਣਾ ਫਾਇਦਾ ਕਰਦੀ ਪੀ, ਏ ਨੀ ਦੁਨੀਆਂ ਬਾਰੇ ਨੀ ਸੋਚਦੇ ਗੇ। ਤੂੰ ਜਦੋਂ ਵੋਟਾਂ ਆਂਦੀਆਂ ਨੇ ਉਦੋਂ ਕੈ ਦਿੰਦੇ ਸੀਂ ਆਹ ਕਰਾਂਗੇ ਓ ਕਰਾਂਗੇ, ਕੁਛ ਨੀ ਕਰਦੇ ਬਾਅਦ ਚ।
ਸਈ ਗੱਲ ਏ।
ਹੁਣ ਦੇਖ ਲਓ ਭਗਵੰਤ ਮਾਣ ਕਿੰਨਾ ਕੁਛ ਕੈਂਦਾ ਸੀਗਾ, ਮੈਂ ਤੁਆਡੇ ਅਕਾਊਂਟਾਂ ਚ ਪੈਸੇ ਪਾਉਂਗਾ ਮਤਲਬ ਕਿ ਔਰਤਾਂ ਨੂੰ ਕੈਂਦਾ ਸੀਗਾ, ਮੈਂ ਤੁਆਡੇ ਖਾਤਿਆਂ ਚ ਪੈਸੇ ਪਾਉਂਗਾ। ਤੁਸੀਂ ਐਂ ਕਰਨਾ ਵਾ, ਤੁਸੀਂ ਜੋ ਕਰਨਾ ਵਾ, ਮੁੜਕੇ ਕੁਛ ਨੀ ਪਾਂਦਾ ਗਾ। ਏਕ ਵਾਰੀ ਵੋਟਾ ਮਿਲ ਜਾਨ ਨਾ, ਮੁੜਕੇ ਕੁਛ ਨੀ ਕਰਦਾ।
ਹਾਂਜੀ, ਸਈ ਗੱਲ ਹੈਗੀ ਐ।
ਹੁਣ ਕੈ ਦਿੰਦੇ ਨੇ ਬਸ ਸਾਡਾ ਕੁਛ ਬਨ ਜੇ, ਦੇਸ਼ ਦਾ ਕੁਛ ਨਾ ਬਣੇ।
ਹਾਂਜੀ। ਪਰ ਦੇਸ਼ ਦਾ ਤਾਂ, ਤਾਂਏ ਕੁੱਛ ਬਨੇਗਾ ਨਾ ਜਦੋਂ ਸਾਰੇ ਬੱਚੇ, ਜੋ ਉਨਾਂ ਨੂੰ ਵਧੀਆ ਐਜੂਕੇਸ਼ਨ ਮਿਲੇਗੀ ਸਕਿੱਲ - ਹੋਏਗੀ, ਇਕਨੋਮਿਕ ਗਰੋਥ ਵਧੀਆ ਤਾਂ ਰਏਗੀ। ਦੇਸ਼ ਦਾ ਤਾ, ਤਾਂ ਈ ਕੁਛ ਬਨੇਗਾ ਕੱਲਾ ਬੰਦਾ ਤੇ ਦੇਸ਼ ਦਾ ਕੁਛ ਨੀ ਬਨਾ ਸਕਦਾ।
ਹਾਂਜੀ।
ਤੇ ਐਈ ਨਾ, ਦੇਸ਼ ਦੀ ਜਨਤਾ ਵਾਸਤੇ। ਤੇ ਸੋਚਣਾ ਚਾਹੀਏ ਚਾਹੀਦਾ ਕਿ ਉਹ ਆਪਣਾ ਆਪਣੇ ਦੇਸ਼ ਚ ਤੇ ਕਮ ਸੇ ਕਮ ਸੇਫ ਰਹਿਣ।
ਹਾਂਜੀ-ਹਾਂਜੀ ਬਿਲਕੁਲ। ਅੱਜ ਕੱਲ ਨਾ ਕੁੜੀ ਕਿਤੇ ਵੀ ਸੇਫ ਨਹੀਂ ਹੈਗੀ ਕੀ ਮਤਲਬ ਕਿ ਅੱਜ ਕੱਲ੍ਹ ਆਪਣੇ ਘਰ। ਹੀ ਨਹੀਂ ਕੁੜੀ ਸੇਫ ਹੈਗੀ।
ਹਾਂਜੀ ਬਿਲਕੁਲ ਸਹੀ ਗੱਲ ਹੈਗੀ ਐ
ਅੱਜ ਕੱਲ੍ਹ ਨਾ ਤੁਸੀਂ ਮੰਨਣਾ ਨਹੀਂ ਆ ਇੱਕ ਰੀਲ ਵਾਇਰਲ ਹੋਈ ਸੀਗੀ। ਉਹਦੇ ਭਰਾ ਨੇ ਨਾ। ਭਰਾ ਨੇ ਤੇ ਪਾਪਾ ਨੇ ਨਾ ਕੁੜੀ ਦੇ ਭਰਾ ਤੇ ਪਾਪਾ ਨੇ ਕੁੜੀ ਨੂੰ ਬੈਡ ਟੱਚ ਕੀਤਾ ਸੀਗਾ। ਅੱਛਾ ਜੀ।
ਅੱਛਾ ਫਿਰ ਹੁਣ ਇਸ ਤੋਂ ਵੱਡੀ ਗੱਲ। ਕੀ ਹੋ ਸਕਦੀ ਕਿ ਬੰਦਾ ਆਪਣੇ ਘਰ ਵੀ ਸੇਫ ਨਹੀਂ ਹੈਗਾ
ਹਾਂਜੀ ਉਹੀ ਤਾਂ ਅੱਜ ਕੱਲ ਕੁੜੀਆਂ ਆਪਣੇ ਘਰ ਵੀ ਸੇਫ ਨਹੀਂ ਹੈਗੀਆਂ ਹੈਗੀਆਂ
ਫਿਰ ਬੰਦਾ ਕਿਸੇ ਹੋਰ ਤੋਂ ਕੀ ਉਮੀਦ ਕਰੇ
ਉਹੀ ਤਾਂ ਗੱਲ ਹੈ ਜਦੋ ਮਤਲਬ ਕੀ ਕਹਿ ਦਿੰਦੇ ਆ ਨਾ, ਕੀ ਘਰ ਆਪਣਾ ਮੰਦਿਰ ਹੁੰਦਾ ਵਾ, ਜਦੋਂ ਆਪਾਂ ਘਰ ਵਿਚ ਹੀ ਨੀ ਸੇਫ ਨਹੀ ਹੈਗੇ ਏ ਤੇ ਆਪਾਂ ਬਾਹਰ ਕੀ ਸੇਫ ਹੋਵਾਂਗੇ
ਹਾਂਜੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਕਹਿੰਦੇ ਪਏ ਔ
ਹਾਂਜੀ ਹੁਣ ਦੇਖ ਲਓ ਕਿੰਨਾ ਕੁਛ ਕਿੰਨੇ ਹਾਸੇ ਵਾਪਰਦੇ ਆ ਕੁੜੀਆਂ ਦੇ ਨਾਲ ਤੁਸੀਂ ਦੇਖਦੇ ਈ ਹੋ ਖ਼ਬਰਾਂ
ਹਾਂਜੀ ਸੋਸ਼ਲ ਮੀਡੀਆ ਤੇ ਆ ਹੀ ਸਭ ਕੁਛ ਭਰਿਆ ਹੋਇਆ, ਰੋਜ਼ ਨਵੀਂ ਦੀ ਨਵੀਂ ਖ਼ਬਰ ਆਉਂਦੀ ਹੈ
ਹਾਂਜੀ ਸੋਸ਼ਲ ਮੀਡੀਆ ਤੇ ਇਕ ਲੋਕੀ ਗੰਦ ਵੀ ਬਹੁਤ ਪਾਉਂਦੇ ਆ, ਦੇਖ ਲਓ ਤੁਸੀਂ ਛੋਟੀਆਂ ਛੋਟੀਆਂ ਜੋ ਕੁੜੀਆਂ ਰੀਲਸ ਬਣਾਉਂਦੀਆਂ ਵਾ
ਹਾਂਜੀ ਇਹ ਤੇ ਪੇਰੈਂਸ ਨੂੰ ਕੰਟਰੋਲ ਕਰਨਾ, ਮਾਂ ਪਿਓ ਨੂੰ ਕੰਟਰੋਲ ਕਰਨਾ ਚਾਹੀਦਾ ਨਾ
ਹੁਣ ਜਿੱਦਾਂ ਪੇਰੈਂਟਸ ਕਰਦੇ, ਬੱਚੇ ਵੀ ਤੁਹਾਡੇ ਸਾਹਮਣੇ ਦੇਖ ਕੇ ਓਦਾਂ ਹੀ ਕਰਦੇ ਆ ਪੇਰੈਂਟਸ ਜਿੰਨਾ ਚਿਰ ਆਪਣੇ ਬਚੇ ਬੱਚਿਆਂ ਨੂੰ ਡਾਂਟਣਗੇ ਨੀ ਬੱਚੇ ਰੁਕਣਗੇ ਥੋੜ੍ਹੀ ਨਾ, ਬੱਚਿਆਂ ਨੂੰ ਡਾਂਟਣਾ ਚਾਹੀਦਾ ਵਾ ਥੋੜ੍ਹਾ ਜਿਹਾ ਇਹ ਅੱਗੇ ਜਾ ਕੇ ਹੈਨਾ, ਇਹ ਉਮਰ ਉਹਨਾਂ ਦੀ ਸਟੱਡੀ ਦੀ ਹੁੰਦੀ ਆ ਪੜ੍ਹਨ ਹੁੰਦੀ ਹੈ ਨਾ ਕਿ ਰੀਲ ਬਣਾਉਣ ਨਾ ਕਿ ਰੀਲ ਬਣਾਉਣ ਦੀ, ਫਿਰ ਬੱਚਿਆਂ ਨੂੰ ਇੰਟਰਸ ਪੈ ਜਾਂਦਾ ਫੋਨ ਵਿਚ, ਅਸੀਂ ਰੀਲਸ ਬਣਾਉਦੇ ਆਂ ਬੀ ਹੈਨਾ, ਦੇਖ ਲੋ ਫੋਨ ਚ ਇੰਟਰਸ ਹੁੰਦਾ ਵੀ ਅਸੀਂ ਫੋਨ ਤੇ ਕੀ ਦੇਖ ਲਈਏ, ਸਟੱਡੀ ਵਲ ਧਿਆਨ ਨੀ ਦਿੰਦੇ ਬੱਚੇ ਤੇ
ਹਾਂਜੀ ਚਲੋ ਫਿਰ ਮੈਂ ਥੋਹੜਾ ਜਿਹਾ ਕੰਮ ਕਰ ਲਾਂ, ਮੈਨੂੰ ਫੋਨ ਆਉਂਦਾ ਵਾ ਕਰਨੀ ਆ ਤੁਹਾਡੇ ਨਾਲ ਗਲ
ਹਾਂਜੀ ਹਾਂਜੀ
ਹਾਂਜੀ ਹਾਂਜੀ ਚੰਗਾ ਸਤਿ ਸ਼੍ਰੀ ਅਕਾਲ
ਹਾਂ